ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ।
ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਨੇ ਬੜੇ ਦਿਨਾਂ ਬਾਅਦ ਯਾਦ ਕੀਤਾ ਜੇ
ਮੈਂ ਬਸ ਬੈਠੀ ਦੀ ਸੀ ਤੇ ਬਾਹਰ ਹੀ ਬੈਠੀ ਦੇ ਬੈਲਕਨੀ ਚ ਤੇ ਹਾਂਜੀ ਮੈਂ ਚੱਲ ਤੁਹਾਨੂੰ ਯਾਦ ਕਰੀਏ ਅੱਜ ਤੁਹਾਡੇ ਨਾਲ ਗੱਲ ਕਰੀਏ ਬੜੇ ਦਿਨ ਹੋ ਗਏ ਗੱਲ ਨੀ ਹੋਈ
ਹਾਂ ਮੈਂ ਵੀ ਸੋਚਦੀ ਸੀ ਤੁਹਾਡਾ ਕੋਲ ਨੀ ਆਇਆ ਬੜੇ ਹੋ ਸ਼ਾਇਦ ਮੇ ਵੀ ਕੀ ਪਤਾ ਕਿਤੇ ਬੀਜੀ ਬੀ ਜੀ ਵਗੈਰਾ ਹੋਣ ਤੇ ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਠੀਕ ਹੈ ਬਸ ਬੈਠੇ ਸੀ ਸਾਡੇ ਪੜੋਸੀ ਇਹ ਨਾ ਨਵੀਂ ਐਕਟੀਵਾ ਲੈ ਕੇ ਆਏ ਨੇ ਤੋਂ ਬੱਚੇ ਬੜੇ ਖੁਸ਼ ਹੁੰਦੇ। ਪਏ ਐ। ਅੱਜ ਕੱਲ ਇਲੈਕ ਟਰੋਨਿਕ ਐਕਟੀਵਾ ਆਈਆਂ ਨਾ।
ਹਾਂਜੀ ਹਾਂਜੀ ਵਧੀਆ ਹੈ ਨਾ।
ਹਾਂ ਬਿਜਲੀ ਨਾਲ ਚੱਲਦੀਆਂ ਉਹ।
ਹਾਂਜੀ ਚਾਰਜਿੰਗ ਵਾਲੀ ਹੋਣੀ ਹੈ।
ਹਾਂਜੀ ਚਾਰਜ ਅ ਪੈਟਰੋਲ ਵੀ ਤੇ ਇੰਨਾ ਮਹਿੰਗਾ ਹੋ ਗਿਆ ਬੰਦੇ ਵੀ ਕੀ ਕਰਨ।
ਹਾਂ ਇਹ ਤੇ ਸਹੀ ਗੱਲ ਕਰਦੇ ਪਏ ਉ ਸਾਡੇ ਜਦੋਂ ਮੈਂ ਕੋਲੇਜ ਟਾਈਮ ਵਿੱਚ ਨਾ ਤਾਂ ਮੇਰੇ ਹਿਸਾਬ ਨਾਲ ਜਦੋਂ ਅਸੀਂ ਮਤਲਬ ਐ ਘੁੰਮ ਲੋ ਹੋਰ ਮੋਹਾਲੀ ਤੇ ਸਾਨੂੰ ਪਤਾ ਤੇ ਤਾਂ ਪੈਟਰੋਲ ਸਿਰਫ ਪਚਪਨ ਰੁਪਏ ਹੁੰਦਾ ਸੀਗਾ ਅੱਜ ਸੌ ਤੋਂ ਪਾਰ ਕਰ ਗਿਆ ਪੈਟਰੋਲ
ਹਾਂ ਸੌ ਰੁਪਏ ਦਾ ਕੁਛ ਆਉਂਦਾ ਹੀ ਨਹੀਂ ਹੈਗਾ ਹੈ।
ਹਾਂ ਸੌ ਰੁਪਏ ਇੱਕ ਸੌ ਤਿੰਨ ਰੁਪਏ ਲੀਟਰ ਹੈ ਸ਼ਹਿਰ ਤੋਂ ਤੇ ਹਾਂ ਬਹੁਤ ਜ਼ਿਆਦਾ ਮਤਲਬ ਰੇਟ ਵੱਧੀ ਜਾ ਰਹੇ ਨੇ ਵੱਧੀ ਜਾ ਰਹੇ ਨੇ ਕੁਛ ਨਾ ਐ ਜਿਹੜੀ ਵੋਲ ਤੋਂ ਹੋ ਰਹੀਆਂ ਨੇ ਇਹਨਾਂ ਦਾ ਵੀ ਅਸਰ ਹੋ ਰਿਹਾ ਨਾ ਜਿਹਦੇ ਕਾਰਨ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ।
ਹਾਂ ਸੋਨਾ ਆਪਾ ਸੋਨੇ ਦਾ ਰੇਟ ਇੰਨਾ ਹਾਈ ਹੋ ਗਿਆ ਹੈ। ਤੇ ਪੈਟਰੋਲ ਪੈਟਰੋਲ ਹੁਣ ਤਾਂ ਇਲੈਕਟ੍ਰੋਨਿਕ ਗੱਡੀਆਂ ਜ਼ਿਆਦਾ
ਹਾਂ ਇਹ ਵੈਸੇ ਸਹੀ ਵੀ ਹੈਗੀ। ਐ ਇਲੈਕਟ੍ਰੋਨਿਕ ਗੱਡੀਆਂ ਹੁਣ ਦੇਖੋ ਅਸੀਂ ਕਿਤੇ ਜਾਣਾ ਏ ਤੇ ਇਹਨਾਂ ਦੀ ਕੋਸਟ ਨਾ ਬੜੀ ਛੋਟੀ ਵੈਲਊ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਮੰਨ ਲਓ ਪੈਂਤੀ ਕੁ ਹਜ਼ਾਰ ਤੋਂ ਸਟਾਰਟ ਹੋ ਕੇ ਤੁਸੀਂ ਅਗਰ ਫੀਚਰ ਜਿੰਨੇ ਮਰਜ਼ੀ। ਮਰਜ਼ੀ ਵਧੀਆ ਵੇਖ ਲੋ ਫਿਰ ਉਹ ਦੇ ਅੋਰਡਿੰਗ ਰੇਟ ਹੈਗਾ। ਤੇ ਅਈਓ ਤੁਸੀਂ ਅਗਰ ਦੂਜੀ ਸਕੂਟੀ ਲੈਣੀ ਹੈ ਨੋਰਮਲ ਪੈਟਰੋਲ ਵਾਲੀ ਤੇ ਉਹਦੀ ਤੁਹਾਨੂੰ ਲੱਖ ਤੋਂ ਘੱਟ ਇਹ ਵੈਲਿਊ ਮਿਲਣੀ ਨੀ ਸਭ ਤੋਂ ਪਹਿਲੇ ਸ਼ੁਰੂਆਤ ਹੀ ਵੈਲਿਊ ਦੀ ਆਈ ਹੈ। ਪਰ ਦੇਖੋ ਹਰ ਇੱਕ ਚੀਜ਼ ਦੀ ਲਿਮਿਟ ਸਟੇਸ਼ਨ 'ਚ ਵੀ ਆਉਂਦੀਆਂ ਏ ਐਡਵਾਟੇਜ ਵੀ ਹੁੰਦੀ ਤੁਹਾਨੂੰ ਪਤਾ ਹੀ ਹੈ ਐਡਵਾਂਟੇਜ ਐਡਵਾਂਟੇਜ ਤੇ ਚਲੋ ਇਹ ਹੈਗੀ ਇਹਦੀ ਕਿ ਇਹ ਬਈ ਹੈ ਪੈਟਰੋਲ ਤੋਂ ਬਿਨਾਂ ਚੱਲਦੀ ਚਲੋ ਠੀਕ ਹੈ ਪਰ ਇਹਨੂੰ ਇਹ ਹੈ ਕਿ ਚਾਰਜਿੰਗ 'ਤੇ ਲਗਾਉਣਾ ਪੈਂਦਾ ਸਾਨੂੰ ਯਾਦ ਰੱਖਣਾ ਪੈਂਦਾ ਜਿੱਦਾਂ ਅਸੀਂ ਰੋਟੀ ਖਾਂਣੇ ਹਾਂ ਨਾ ਤੇ ਸਾਨੂੰ ਰੋਟੀ ਰੋਟੀ ਹਰ ਟਾਈਮ ਯਾਦ ਰਹਿੰਦੀ ਹੈ ਇਹਨੂੰ ਵੀ ਰੋਟੀ ਹੈ ਇਹਦੀ ਪੈਟਰੋਲ ਜਿਵੇਂ ਦੂਜੀ ਗ ਗੱਡੀ ਦੀ ਰੋਟੀ ਹੈ ਤੇ ਇਹਦੀ ਚਾਰਜਿੰਗ ਰੋਟੀ ਹੈ
ਹਾਂਜੀ ਹਾਂ ਤੇ ਹੈ ਹੀਏ ਜਿਵੇਂ ਫੋਨ ਨੂੰ ਚਾਰਜਿੰਗ ਦੇਖ ਕੇ ਲਗਾਨਣਾ ਹੈ ਜਿਵੇਂ ਅਗਰ ਬਾਏ ਚਾਂਸ ਜਿਵੇਂ ਹੁਣ ਮੇਰਾ ਬੇਟਾ ਹੈ ਨਾ ਮੈਨੂੰ ਬਹੁਤ ਮਤਲਬ ਗੁੱਸੇ ਕਰਦਾ ਅਗਰ ਵੀਹ ਪ੍ਰਸੈਂਟ ਤੋਂ ਘੱਟ ਮੇਰਾ ਫੋਨ ਆਜੇ ਤੂੰ ਕਹਿੰਦਾ ਬ ਖਰਾਬ ਹੋ ਜਾਏਗਾ ਫੋਨ ਤੁਹਾਡਾ ਉਹਦੀ ਬੈਟਰੀ ਖਰਾਬ ਹੋ ਜਾ ਚ ਤੇ ਇਹਨੂੰ ਵੀਹ ਸੈਣ ਤੋਂ ਥੱਲੇ ਨੀ ਆਉਣ ਦਿਆ ਕਰੋ ਇਸ ਤਰ ਹੀ ਨਾ ਇਹਨਾਂ ਨੂੰ ਵੀ ਮੇ ਚਾਰਜਿੰਗ ਜਲਦੀ
ਹਾਂ ਹਾਂ ਉਹੀ ਤੇ ਅਗਰ ਅਸੀਂ ਇਨ ਕੇਸ ਅਸੀਂ ਇੱਕ ਤੇ ਸਾਨੂੰ ਚੈੱਕ ਕਰਕੇ ਜਾਣਾ ਪੈਂਦਾ ਕਿ ਸਾਨੂੰ ਚਾਰਜਿੰਗ ਪਹਿਲੇ ਦੇਖਣੀ ਪੈਂਦੀ ਹੈ ਕਿ ਹੈਗੀ ਹੈ ਨਹੀਂ ਹੈਗੀ ਇਨਕੇਸ ਅਸੀਂ ਲੰਬੇ ਟੂਰ ਜਾਣਾ ਹੈ ਤੇ ਉਹਦੇ ਵਾਸਤੇ ਸਕਸੈਸਫੁਲ ਨੀ ਹੈਗੀਆਂ ਵਾਲੀਆਂ ਗੱਡੀਆਂ ਇਨੀਆਂ
ਨਹੀਂ ਹੁਣ ਹੁਣ ਅਸੀਂ ਅਸੀਂ ਘੁੰਮਣ ਗਏ ਛੇ ਅ ਪਹਾੜਾਂ ਚ ਗਏ ਸ ਨਾ ਤੇ ਵਾਪਿਸ ਆਇਆ ਨਾ ਤੇ ਹੁਣ ਜ਼ਿਆਦਾਤਰ ਪੈਟਰੋਲ ਪੰਪ ਦੇ ਅੰਦਰ ਵੀ ਨਾ ਤੇ ਅ ਚਾਰਜਿੰਗ ਵਾਲਾ ਅਲੱਗ ਦਾ ਜੇ ਕਾਰ
ਹਾਂ ਉਹ ਤੇ ਕਿਉਂਕਿ ਦੇਖੋ ਅੱਜ ਕੱਲ ਤੇ ਗੱਡੀਆਂ ਜਿਹੜੀਆਂ ਕਾਰਾਂ ਵੀ ਨੇ ਉਹ ਵੀ ਇਲੈਕਟ ਇਲੈਕਟ੍ਰਿਕ ਕਾਰੀਆਂ ਨੇ ਉਹ ਵੀ ਲੋਕੀ ਹੁਣ ਇਹ ਲੈਣਾ ਪਸੰਦ ਕਰਦੇ ਪਏ ਨੇ ਕਿਉਂਕਿ ਪੈਟਰੋਲ ਦੀ ਤੁਹਾਨੂੰ ਪਤਾ ਵੈਲਿਊ ਇੰਨੀ ਜ਼ਿਆਦਾ ਹੋ ਜਾਂਦੀ ਹੈ ਕੀਮਤ ਇੰਨੇ ਪ੍ਰਾਈਜ਼ ਇੰਨੇ ਵ ਦੇਦੇ ਨੇ ਤੇ ਜਿਹਦੇ ਕਰਨ ਲੋਕ ਫੇਰ ਕਹਿ ਰਹੇ ਨੇ ਕਿ ਬਟ ਇਹਦਾ ਇਹਦਾ ਇੱਕ ਮੇਨ ਜਿਹੜੀ ਅਡਵਾਂਟੇਜ ਏ ਆ ਨਾ ਕੀ ਪੈਟਰੋਲ ਦੀ ਕੋਈ ਗੱਡੀ ਲੈਂਦੇ ਹਾਂ। ਤੇ ਉਹਦੀ ਰੀਸੇਲ ਵੈਲਿਊ ਤੇ ਹੈਗੀ ਆ ਨਾ ਲੇਕਿਨ ਇਲੈਕਟ੍ਰੋਨਿਕ ਦੀ ਰੀਸੇਲ ਵੈਲਿਊ ਬਿਲਕੁਲ ਵੀ ਨੀ ਹੈਗੀ। ਉਹ ਜੀਰੋ ਐ ਬਸ ਐ ਏ ਕਿ ਹਾਂ ਬਸ ਆਪਣਾ ਜੋ ਰੇਟ ਵਸੂਲ ਕਰ ਲਿੱਤਾ ਚ ਚਲਾ ਕੇ ਉਹੀ ਹੈ ਬਸ ਉਹਦੀ ਵੈਲਿਊ ਤੇ
ਸਹੀ ਰਹਿੰਦੀ ਹ ਤੁਸੀਂ ਸ਼ਹਿਰ ਤੋਂ ਬਾਹਰ ਨੀ ਤੁਸੀਂ ਅਸੀਂ ਉਹਨੂੰ ਨਹੀਂ ਜਾ ਸਕਦੇ ਲੋਕਲ ਹਾਂ ਕਿਉਂਕਿ ਹਾਂ ਬਈ ਚੱਲ ਬੰਦ ਤੇ ਗਏ ਨੇ ਪ ਹਰ ਇੱਕ ਪੈਟਰੋਲ ਪੰਪ ਤੇ ਇਹੀਓ ਚਾਰਜਿੰਗ ਵਾਲੇ ਪੁਆਇੰਟਸ ਨਹੀਂ ਰੱਖੇ ਦੇ ਉਹਨਾਂ ਨੇ ਕਿਸੇ ਕਿਸੇ ਕਿਸੇ ਕਿਸੇ ਪੈਟਰੋਲ ਪੰਪ ਤੇ ਬਈ ਮੈਂ ਵੀ ਕਿੰਨੇ ਰਸਤੇ ਪੈਟਰੋਲ ਤੋਂ ਮਤਲਬ ਪੈਟਰੋਲ ਪੰਪ ਰੁਕੇ ਆ ਪਰ ਕਿਸੇ ਕਿਸੇ ਚ ਹੈਗੇ ਸਨ ਤੇ ਵੱਡੇ ਸ਼ਹਿਰ ਚ ਸ਼ਾਇਦ ਜ਼ਿਆਦਾ ਬਣ ਗਏ ਨੇ ਪੰਪ ਤੇ ਬਈ ਛੋਟੇ ਸ਼ਹਿਰਾਂ ਚ
ਬਈ ਇਹੀ ਹੈ ਨਾ ਕਿ ਹੁਣ ਚਾਰਜਿੰਗ ਵਾਲੀ ਜਿਹੜੀ ਹੈਗੀ ਹੈ ਨਾ ਐਕਟਿਵਾ ਇਹ ਮਤਲਬ ਸ਼ਹਿਰ ਤੋਂ ਬਾਹਰ ਲੈ ਜਾਣ ਵਾਸਤੇ ਕਾਮਯਾਬ ਹੈਗੀ ਬਸ ਇਹ ਚੀਜ਼ ਵੈਸੇ ਤਾਂ ਦੇਖੋ ਐਡਵ ਵਾਂਟੇਜ ਹੈਗੀ ਹੈ ਕਿ ਪੈਟਰੋਲ ਤੋਂ ਬਿਨਾਂ ਚੱਲਦੀ ਪਈਏ ਤੇ ਉਂਝ ਵੀ ਸਹੀ ਹਲਕੀ ਵੀ ਆਉਂਦੀ ਚਲਾਣ ਵਿੱਚ ਵੀ ਕੋਈ ਜ਼ਿਆਦਾ ਜ਼ੋਰ ਵੀ ਨਹੀਂ ਲੱਗਦਾ ਬਿਲਕੁਲ ਸਾਈਕਲ ਦੇ ਬਰਾਬਰ ਆਉਂਦੀ ਐ ਤੇ ਅਤੇ ਵੈਸੇ ਆ ਐਡਵਾਂਟੇਜ ਡਿਸਐਡਵਾਂਟੇਜ ਇਹੀਓ ਹੋਏ ਕਿ ਹਾਂ ਬਈ ਕਿ ਇਹਦੀ ਰੀਸੇਲ ਵੈਲਿਊ ਨਹੀਂ ਹੈਗੀ।
ਹਾਂ ਪਰ ਮਹਿੰਗਾਈ ਵੀ ਮਹਿੰਗਾਈ ਏ
ਹਾਂ ਪਰ ਸਹੀ ਵੀ ਹੈ। ਉਹੀ ਤਾਂ ਕਹਿ ਰਿਹਾ ਜੇ ਲੋਕਲ ਬੰਦੇ ਨੇ ਚਲਾਨੀ ਹੋਏ ਬਹੁਤ ਵਧੀਆ ਹੈ। ਅੱਜ ਕੱਲ੍ਹ ਲੋਕੀ ਇਹੀਓ ਕਰਦੇ ਪਏ ਨੇ। ਹੁਣ ਕਾਰਾਂ ਜਿਹੜਾ ਤੁਸੀਂ ਕੇ ਹਰਾ ਪੈਟਰੋਲ ਪੰਪ ਦੇ ਵੀ ਹੈਗੇ ਗੇ ਨੇ ਚਾਰਜਿੰਗ ਪੁਆਇੰਟਸ ਹੁਣ ਕਾਰਾਂ ਬੱਸਾਂ ਲਗਾ ਲੋ। ਹੁਣ ਇੱਧਰ ਸਾਡੇ ਇੱਧਰ ਵੀ ਲੋਕਲ ਬੱਸਾਂ ਚੱਲਦੀਆਂ ਪਈਆਂ ਨੇ ਉਹ ਸਾਰੀ ਇਹੀ ਨੇ ਇਲੈਕਟ੍ਰੋਨਿਕਸ ਨੇ ਉਹ ਸਾਰੀ ਚਾਰਜਿੰਗ ਤੇ ਲਗਾਉਂਦੇ ਨੇ ਘੰਟਾ-ਘੰਟਾ ਦੋ ਦੋ ਘੰਟੇ ਵਿੱਚੋਂ ਬ੍ਰੇਕ ਲੈਂਦੇ ਨੇ ਲਗਾਉਂਦੇ ਨੇ ਸਭ ਚੱਲ ਰਹੀਆਂ ਨੇ
ਤੇ ਹੋਏਗਾ ਕੀ ਬਿਜਲੀ ਹੋਰ ਮਹਿੰਗੀ ਹੋ ਜਾਏਗੀ।
ਤੇ ਇੱਕ ਹੋਰ ਬੈਨੀਫਿਟ ਹੈ ਵੀ ਇਹ ਕੀ ਅਹ ਕੀ ਇਹਨਾਂ ਨੂੰ ਅਸੀਂ ਜਿਵੇਂ ਹੁਣ ਉਹ ਦੂਜੀ ਜਿਹੜੀ ਸਕੂਟੀਆਂ ਨੇ ਉਹਨਾਂ ਤੋਂ ਪੋਲਿਊਸ਼ਨ ਹੁੰਦਾ ਨੋਇਸ ਪੋਲਿਊਸ਼ਨ ਵੀ ਹੁੰਦਾ ਇੱਕ ਤੇ ਤੇ ਏਅਰ ਪੋਲਿਊਸ਼ਨ ਵੀ ਹੁੰਦਾ। ਇਹਦੇ ਨਾਲ ਇਹ ਏ ਕਿ ਏਅਰ ਨੋਇਜ਼ ਪੋਲਿਊਸ਼ਨ ਨਹੀਂ ਹੋ ਰਿਹਾ।
ਪਤਾ ਹੀ ਨਹੀਂ ਚੱਲਦਾ ਕਈ ਵਾਰੀ ਜਾ ਰਹੇ ਹੋ ਨਾ ਛੋ ਐਕਟੀਵਾ ਆਹਾ ਹੋੁਣ ਫੋਨ ਵੱਜੇਗਾ ਤੇ ਪਤਾ ਚੱਲੇਗਾ ਕਿ ਹਾਂ ਕੋਈ ਆਰੀ ਪਿੱਛੇ ਐਕਟੀਵਾ ਆ ਨਹੀਂ ਤੇ ਕਿਉਂਕਿ ਇਹ ਬਿਲਕੁਲ ਬਿਲਕੁਲ ਹੀ ਆਵਾਜ਼ ਨਹੀਂ ਹੈਗੀ ਪਤਾ ਹੀ ਨੀ ਚੱਲੇਗਾ। ਪਿੱਛੇ ਕੋਈ ਕੋਈ ਵ
ਹਾਂਜੀ। ਉਹੀ ਤਾਂ ਕਹਿ ਰਹੀ ਹ ਮਤਲਬ ਪੋਲਿਊਸ਼ਨ ਦਾ ਉਹ ਨੀ ਹੈ ਖ਼ਤਰਾ ਇਹਦੇ ਚ ਸਭ ਤੋਂ ਵਧੀਆ ਬੈਨੀਫਿਟ ਤੇ ਇ ਹੀ ਹੋ ਇਸ ਚੀਜ਼ ਦਾ
ਹਾਂਜੀ ਚਲੋ ਠੀਕ ਹੈ।
ਜਿਹਦੇ ਕਾਰਨ ਇੰਨੀਆਂ ਬਿਮਾਰੀਆਂ ਹੋ ਰਹੀਆਂ ਨੇ
ਹਾਂ ਉਹ ਤੇ ਹੈ ਪੋਲਿਊਸ਼ਨ ਤੇ ਬਹੁਤ ਜ਼ਿਆਦਾ ਹੋ ਗਿਆ ਘਰ ਤੁਸੀਂ ਦੇਖ ਦੇਖਲੋ ਸਾਫ ਸੁਥਰਾ ਕਰਕੇ ਰੱਖੋ ਘਰ ਬਿਲਕੁਲ
ਬਿਲਕੁਲ ਮਿਟੀਆਂ ਕਿੱਥੋਂ, ਸਹੀ ਗੱਲ ਏ, ਬਹੁਤ ਤੁਸੀਂ ਇੱਕ ਐ ਵੇਖ ਲਉ ਅੰਧੇਰੀ ਤਾਂ ਛੱਡੋ ਅੰਧੇਰੀ ਵੀ ਨੀ ਕੁਛ ਆਏਗੀ, ਕੁਛ ਵੀ ਨੀ ਆਏਗਾ, ਤਾਂ ਵੀ ਤੁਹਾਡੇ ਮਤਲਬ ਹੁਣ ਸਾਡਾ ਵੀ ਸੜਕ ਦੇ ਤੇ ਪੈਂਦਾ ਨਾ ਮਕਾਨ ਤੇ ਰੋਜ਼ ਡਸਟਿੰਗ ਕਰਨੇ ਆ, ਰੋਜ਼ ਇੰਨੀ ਇੰਨੀ ਧੂੜ ਨਿਕਲਦੀ ਆ, ਮਤਲਬ ਸਮਾਨਾਂ ਦੇ ਉੱਤੇ ਮਤਲਬ ਲੱਗ ਜਾਂਦੀ ਆ। ਇੱਕ ਤਾਂ ਹੁੰਦਾ ਨਾ ਬੰਦਾ ਹਫਤਾ ਤੇ ਬਾਅਦ ਕਰ ਰਿਹਾ ਡਸਟਿੰਗ, ਤਾਂ ਤੇ ਚਲੋ ਬਣਦੀ ਵੀ ਏ। ਹੁਣ ਰੋਜ਼ ਰੈਸਟਿੰਗ ਦੇ ਤੇ ਰੋਜ਼ ਸਾਡੇ ਧੂੜਾਂ ਜੰਮੀਆਂ
ਆਹ ਨੰ ਨੰਗੇ ਪੈਰ ਤੇ ਫਰਸ਼ ਚੱਲ ਵੀ ਨਹੀਂ ਸਕਦੇ, ਕਿ ਐਨੇ ਐਨੇ ਫ ਹਜੇ ਕਿ ਰੋਜ਼ ਸਫਾਈਆਂ ਦੋ ਦੋ ਟਾਈਮ ਹੁੰਦੀਆਂ ਨੇ ਪੋਚੇ ਲੱਗਦੇ ਆ, ਫੇਰ ਵੀ ਫਰਸ਼ ਇੰਨੇ ਗੰਦੇ ਹੈ ਕਿ ਪੈਰ ਬਿਲਕੁਲ ਫੱਟ ਜਾਂਦੇ ਆ ਗੰਦੇ ਅਗਰ ਨੰਗੇ ਪੈਰ ਚਲੋ ਤੇ।
ਬਿਲਕੁਲ ਸਹੀ, ਮੈਂ ਤੇ ਆਪ ਨੀ ਚਲਦੀ ਕਿਉਂਕਿ ਪੈਰ ਗੰਦੇ ਹੋ ਜਾਂਦੇ ਨੇ ਉਹਨਾਂ
ਹਾਂਜੀ, ਤੇ ਉਹਨ ਪਿੱਛੇ ਦੇਖੋ ਪਿੱਛੇ ਅਹ ਦੋ ਦੋ ਤਿੰਨ ਮਹੀਨੇ ਪਹਿਲੇ ਸਿਲੰਡਰ ਕਿੰਨੇ ਮਹਿੰਗੇ ਹੋ ਗਏ ਸਨ।
ਹਾਂ, ਉਹੀ ਸਾਰਾ ਹੋਰ ਦਾ ਸਾਰਾ ਹੋ ਗਿਆ ਨਾ ਇਹਦੇ ਚ ਸਿਲੰਡਰਾਂ ਦਾ ਵੀ ਰੇਟ ਵਧਿਆ ਐ, ਪੈਟਰੋਲ ਦਾ ਵੀ ਵੱਧ ਗਿਆ ਤੇ ਸਿਲੰਡਰ ਲੈਣੇ ਕਿੰਨੇ ਔਖੇ ਹੋ ਗਏ ਨੇ ਇਹ ਦੇਖੋ ਨਾ ਹੁਣ, ਪੱਚੀ ਪੱਚੀ ਦਿਨਾਂ ਦੀ ਹਾਂ, ਪੱਚੀ ਪੱਚੀ ਦਿਨਾਂ ਦੀ ਬੁਕਿੰਗ ਹੋ ਗਈਆਂ ਅਰੇ ਸਾਡੇ ਤੋਂ ਚਲੋ ਕੰਮ ਅਹ ਘਰ ਦਾ ਹੋ ਗਿਆ, ਜਿਨਾਂ ਨੂੰ ਫੈਕਟਰੀ ਚ ਚਾਹੀ
ਹਾਂ, ਹਾਂ, ਮੇਰੇ ਦੇਵਰ ਦਾ ਮਤਲਬ ਹੋਟਲ ਦਾ ਕੰਮ ਏ। ਤੇ ਉਹਨੂੰ ਵਿਚਾਰੇ ਨੂੰ ਇੰਨੇ ਮਹਿੰਗੇ ਮਹਿੰਗੇ ਅ ਸਿਲੰਡਰ ਮਿਲ ਰਹੇ ਨੇ, ਤੇ ਪਿੱਛੇ ਤਾਂ ਮੇਰੇ ਖਿਆਲ ਪੱਚੀ ਪੱਚੀ ਸੌ ਸਿਲੰਡਰ ਲੈ ਕੇ ਵੀ ਉਹਨੇ ਕੰਮ ਤੇ ਦੇਖੋ, ਇਹ ਸਭ ਚੀਜ਼ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਤੇ ਕਮਾਈ ਕਿੱਥੇ ਜਾਏਗੀ।
ਹਾਂ, ਸਹੀ ਗੱਲ ਏ। ਮਤਲਵ ਮਤਲਵ ਜੋ ਨੋਰਮਲ ਮਿਡਲ ਕਲਾਸ ਫੈਮਲੀ ਦਾ ਬੰਦਾ ਉਹ ਤਾਂ ਪਿਸੇਗਾ ਹੀ ਪਿਸੇਗਾ ਨਾ ਤੇ ਅ ਲੋ ਕਲਾਸ ਫੈਮਲੀ ਤੇ ਦੇਖੋ, ਇਹ ਚੀਜ਼ਾਂ ਅਫੋਰਡ ਹੀ ਨ ਕਰ ਸਕਦੀ ਫੇਰ। ਬੰਦੇ ਨੇ ਹੋਣਾ ਹੀ ਫੇਰ ਭੁੱਖ ਮਰੀ ਮੱਚਦੀ ਏ ਆ ਤੇ
ਫੇਰ ਆਪਣੇ ਅਗਰ ਉਹ ਆਈਟਮਸ ਮਹਿੰਗੀਆਂ ਕਰੇਗਾ ਤੇ ਫਿਰ ਉਹ ਕਪੀਟੀਸ਼ਨ ਆ ਜਾਂਦਾ, ਉਹ ਵਿਕਦੀਆਂ ਨੀ ਫਿਰ ਹਾਂ, ਕਿਉਂਕਿ ਉਹ ਕਹੇਗਾ ਉੱਥੇ ਤੇ ਚੀਜ਼ ਇੰਨੇ ਦੀ ਮਿਲ ਰਹੀ ਹੈ ਤੁਹਾਡੇ ਕੋਲ ਏਨੀ ਮਹਿੰਗੀ ਮਿਲ ਰਹੀ ਹੈ, ਹੁਣ ਔਹ, ਔਹ ਵੀ ਕੀ ਕਰੇ ਕਿਉਂਕਿ ਉਹਨੂੰ ਸਿਲੰਡਰ ਇਨ੍ਹੇ ਮਹਿੰਗੇ ਮਿਲ ਰਹੇ ਨੇ, ਸਬਜ਼ੀਆਂ ਮਸਾਲੇ, ਹਰ ਇੱਕ ਚੀਜ਼ ਦੇ ਰੇਟ ਦਾਲਾਂ ਕਿਨੀਆਂ ਮਹਂ
ਹਾਂਜੀ, ਹਾਂਜੀ, ਬਹੁਤ ਜ਼ਿਆਦਾ ਫ਼ਰਕ ਪੈ ਗਿਆ ਰੇਟ
ਆਹ, ਸੌ-ਡੇਢ ਸੌ ਤੋਂ ਘੱਟ ਕੋਈ ਦਾਲ ਹੀ ਨਹੀਂ ਹੈਗੀ।
ਬਿਲਕੁਲ ਸਹੀ ਕਹਿ ਰਹੇ ਓ।
ਮਤਲਵ ਸਾਨੂੰ ਵੀ, ਜਿਵੇਂ ਅਸੀਂ ਘਰ-ਘਰ ਰਸੋਈ ਚ ਕੰਮ ਕਰਨੇ ਹਾਂ, ਸਾਨੂੰ ਵੀ ਬੜੇ ਹਿਸਾਬ ਨਾਲ ਚੀਜ਼ ਵੇਖ ਕੇ ਬਣਾਣੀ ਪੈਂਦੀ ਹੈ ਕਿ ਕੋਈ ਚੀਜ਼ ਵੇਸਟ ਨਾ ਹੋਏ। ਕਿਉਂਕਿ ਇੰਨੀ ਮਹਿੰਗੀ ਚੀਜ਼ ਏ, ਉਹਨੂੰ ਟੁੱਟਦੇ ਹੋਏ ਵੀ
ਦਿਲ ਨ ਕੁਛ, ਸਹੀ ਗੱਲ ਏ, ਕਿਉਂਕਿ ਵੇਸਟ ਕਰਨ ਦੇ ਤੇ ਹੁੰਦਾ ਹੀ ਏ, ਦੇਖੋ ਕੋਈ ਚੀਜ਼ ਐਵੇਂ ਹੀ ਸੁੱਟਣੀ ਪੈ ਰਹੀ ਹੈ ਸਾਨੂੰ ਖ਼ਰਾਬ ਹੋ ਗਈ ਆ, ਸੁੱਟ ਰਹੇ ਹਾ, ਤਾਂ ਵੀ ਸਾਨੂੰ ਦਿਲ ਨੂੰ ਹੁੰਦਾ ਈ ਏ। ਤੇ ਅਸੀਂ ਵੀ ਉਨੀ ਬਣਾਈ ਜਿੰਨੀ ਮਤਲਬ ਸਾਡੇ ਸਾਰੇ ਫੈਮਿਲੀ ਚ ਪੂਰੀ ਹੋ ਜਾਵੇ ਤੇ ਇੱਕ ਕੋਲੀ ਹੋ ਜਾਏ ਕਿ ਹਾਂ ਬ ਐਕ ਹੋ ਜਾਵੇ ਬਈ।
ਹਾਂ, ਨਹੀਂ ਤੇ ਪਹਿਲੇ ਸਾਡੀਆਂ ਸੱਸਾਂ-ਮਾਵਾਂ ਖੁੱਲੀਆਂ ਚੀਜ਼ਾਂ ਬਣਾਉਂਦੀਆਂ ਸਨ ਕਿ ਚਾਰ ਬੰਦੇ ਆ ਜਾਣ
ਤੇ ਪੂਰੇ ਹੋਜੇ, ਹਾਂ, ਕੋਈ ਅਗਰ ਇਨਕੇਸ ਫ ਫੈਮਲੀ ਨੇਬਰ ਦਾ ਵੀ ਕੋਈ ਮੰਗ ਆ ਜੇ ਤੇ ਨਿਕਲ ਜਾਏ ਇਹ ਜਾਂਦਾ, ਕਈ ਵਾਰ ਹੋ ਜਾਂਦਾ ਕਿ ਹਾਂ ਬੰਦਾ ਪੁੱਛ ਹੀ ਲੈਂਦਾ, ਕਿ ਹਾਂ ਤੁਸੀਂ ਕੀ ਬਣਾਇਆ? ਦਿਲ ਕਰ ਪੈਂਦਾ ਹਾਂ ਵੀ ਚਲੋ ਬਈ, ਲੈ ਲੈਨੇ ਆ।
ਕਿਸੇ ਨੂੰ ਪੁੱਛ ਹੀ ਨਹੀਂ ਸਕਦੇ ਕਿਉਂਕਿ ਪਤਾ ਏਨ੍ਹੇ ਹਿਸਾਬ ਦੀ ਬਣਾਈ ਹੋਏਗੀ। ਤੇ ਜੇ ਕਿਸੇ ਦੇ ਘਰ ਵੀ ਜਾਣਾ ਤਾਂ ਪਹਿਲੇ ਫੋਨ ਕਰਕੇ ਅਗਲੇ ਨੂੰ ਫੋਮ ਕਰਨਾ ਪੈਂਦਾ ਕਿ ਅਸੀਂ ਤੁਹਾਡੇ ਘਰ ਆ ਰਹੇ ਆ। ਤਾਂ ਹੀ ਕਿਉਂਕਿ ਹਰ ਹਾਂ। ਤਿਆਰੀ ਕਰ ਲਓ। ਚਲੋ ਠੀਕ ਹੈ ਜੀ, ਚਲੋ ਬੜਾ ਚੰਗਾ ਲੱਗਿਆ ਤੁਹਾਨ ਗੱਲ ਕਰਕੇ
ਹਾਂਜੀ, ਮ ਹਾਂ ਮੈਨੂੰ ਬਹੁਤ ਚੰਗਾ ਲੱਗਿਆ। ਬੜੇ ਦਿਨਾਂ ਬਾਦ ਹੋਈ ਹੈ ਗੱਲ, ਚਲੋ, ਫਿਰ ਠੀਕ ਹੈ ਜੀ, ਓਕੇ ਜੀ, ਓਕੇ ਜੀ, ਬਾਏ ਜੀ।